ਹੈਲੋ।
ਅ ਹੈਲੋ।
ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ।
ਹੋਰ, ਠੀਕ ਓਂ ਜੀ ਤੁਸੀ?
ਹਾਂਜੀ ਹਾਂ, ਠੀਕ-ਠਾਕ, ਵਧੀਆ?
ਚਲੋ ਵਧੀਆ ਜੀ! ਹੋਰ, ਕੀ ਕਰਦੇ ਸੀ ਤੁਸੀਂ?
ਬਸ ਫਰੀ ਤੇ ਹੀ
ਅੱਛਾ ਜੀ ਅੱਛਾ, ਚਲੋ ਵਧੀਆ ਐ ਜੀ।
ਹਾਂਜੀ।
ਤੇ ਅੱਜ ਆਪਾਂ ਗੱਲ ਕਰੀਏ ਜੀਰੀ ਦੇ ਸੀਜਨ ਬਾਰੇ, ਜੀ?
ਹਾਂਜੀ-ਹਾਂਜੀ।
ਤੇ ਅੱਜ-ਕਾਲ ਗਰਮੀ ਦੇ ਮੌਸਮ ਦੇ ਵਿੱਚ ਜਿਹੜਾ ਵਾ ਸੀਜਨ ਹੈਗਾ, ਉਹ ਜੀਰੀ ਦਾ ਸੀਜਨ ਹੈਗਾ।
ਹਾਂਜੀ ਹਾਂ।
ਜਿਨੂੰ ਆਪਾਂ ਕਹਿ ਦਿੰਨੇ ਆਂ ਵੀ ਝੋਨਾ।
ਹਾਂਜੀ ਹਾਂ।
ਕਿਉਂਕਿ ਜੀਰੀ ਦਾ ਸੀਜ਼ਨ ਐ ਜੇੜਾ, ਏ ਬੋਹਤ ਜਾਦਾ ਔਖਾ ਹੋਂਦਾ ਹੈਗਾ।
ਹਾਂਜੀ ਹਾਂ, ਤੇ ਗਰਮੀ ਜਾਦਾ ਹੁੰਦੀ ਐ, ਜੀ ਨਾ?
ਹਾਂਜੀ ਹਾਂ। ਕਿਉਂਕਿ ਗਰਮੀ ਜਾਦਾ ਹੋਣ ਕਰਕੇ ਨਾ, ਧੁੱਪ ਦੇ ਵਿੱਚ ਲੋਕਾਂ ਨੂੰ ਜੇੜਾ ਕੰਮ ਕਰਨਾ ਬੋਹੜ ਔਖਾ ਹੋ ਜਾਂਦਾ।
ਹਾਂਜੀ ਹਾਂ, ਹਾਂ।
ਤੇ ਇੱਕ ਅੱਜ-ਕੱਲ੍ਹ ਲੋਕਾਂ ਦੀ ਰੂਟੀਨ ਐ ਜੇੜੀ, ਓ ਐਵੇਂ ਦੀ ਹੋ ਰੀ ਐ, ਜੀ।
ਹਾਂਜੀ।
ਵੀ ਓ ਲੇਟ ਸੌਂਦੇ ਨੇ, ਤੜਕੇ ਓਨਾਂ ਤੋਂ ਜਲਦੀ ਏ ਜੇੜਾ, ਨਈਂ ਉੱਠਿਆ ਜਾਂਦਾ।
ਹਾਂਜੀ ਹਾਂ।
ਕਿਉਂਕਿ ਓ ਰਾਤ ਤੱਕ ਫੋਨ ਦੇਖਦੇ ਨੇ, ਸਵੇਰੇ ਉੱਠਣ ਦੀ ਵਿਛ ਐ ਜੇੜੀ ਉਹਨਾਂ ਨੂੰ ਦਿੱਕਤ ਆਉਂਦੀ ਐ।
ਹਾਂਜੀ ਹਾਂ।
ਕਿਉਂਕਿ ਕਿੱਥੇ ਤਾਂ ਸੁਬ੍ਹਾ-ਸੁਬ੍ਹਾ ਕੰਮ ਕਰਿਆ ਜਾਂਦਾ, ਦੇਖੋ!
ਹਾਂਜੀ, ਇਹ ਤਾਂ ਹੈ ਜੀ!
ਤੇ ਫੇਰ, ਕਿ ਜਦ ਕਿ ਧੁੱਪ ਦੇ ਵਿੱਚ ਕੰਮ ਕਰਨਾ ਬੋਹਤ ਜਾਦਾ ਮੁਸ਼ਕਿਲ ਐ।
ਹਾਂਜੀ ਹਾਂ, ਧੁੱਪ ਵਾਲੀ ਪੈ ਰਈ ਐ ਨਾ ਏਸ ਵਾਰੀ, ਜੀ।
ਹਾਂਜੀ ਹਾਂ, ਵੀ ਤੁਸੀਂ ਲਾ ਲੌ ਵੀ ਹੁਣ ਜੀਰੀ ਦੇ ਸੀਜ਼ਨ ਦੇ ਵਿੱਚ
ਹਾਂਜੀ।
ਤੇ ਲਾਉਣ ਵਾਲਿਆਂ ਨੂੰ ਵੀ ਬੋਹੜ ਮੁਸ਼ਕਿਲ ਆ ਰੀ ਐ, ਤੇ ਕੰਮ ਕਰਨ ਵਾਲਿਆਂ ਨੂੰ ਵੀ। ਬੋਹੜ ਮੁਸ਼ਕਿਲ ਆ ਰਈ ਐ।
ਹਾਂਜੀ ਹਾਂ।
ਕਿਉਂਕਿ ਜਿਰੀ ਦੇ ਸੀਜ਼ਨ ਦੇ ਵਿੱਚ, ਦੇਖੋ, ਪਹਿਲਾਂ ਤਾਂ ਬਾਹ-ਵਹਾਈ ਹੁੰਦੀ ਐ।
ਹਾਂਜੀ।
ਫੇਰ ਤੁਸੀਂ ਲਾ ਲਓ ਵੀ ਕੱਦੂ ਕਰਨਾ ਹੁੰਦਾ ਐ।
ਹਾਂਜੀ ਹਾਂ।
ਤੇ ਬਟਾ ਚੋਪੜਨੀਆਂ।
ਹਾਂਜੀ।
ਇੱਥੇ ਬੋਹੜ ਸਾਰਾ ਕੰਮ ਹੋ ਜਾਂਦਾ ਹੈਗਾ।
ਹਾਂਜੀ ਹਾਂ।
ਜਦ ਕਿ ਵੀ ਜੇੜੇ ਜੀਰੀ ਲਾਉਣ ਵਾਲੇ ਹੁੰਦੇ ਨੇ, ਓਨਾਂ ਨੂੰ ਪਾਣੀ ਦੇ ਵਿੱਚ ਖੜਨਾ ਬੋਹੜ ਮੁਸ਼ਕਿਲ ਹੁੰਦਾ ਐ।
ਹਾਂਜੀ ਹਾਂ ਫਿਰ ਉਹ ਗਰਮ ਹੋ ਜਾਂਦਾ ਨਾ ਜੀ।
ਹਾਂਜੀ ਹਾਂ।
ਵਿਤੁਪ ਪੁਨਾਾਲ
ਹਾਂਜੀ ਹਾਂ।
ਹਾਂ ਗਰਮ ਹੋ ਜਾਂਦਾ ਜੀ ਉਹ।
ਹਾਂਜੀ ਹਾਂ।
ਹਾਂਜੀ।
ਇਹ ਤਾਂ ਗੱਲ ਸਹੀ ਹੈ ਤੁਹਾਡੀ ਗਰਮ ਹੋਣ ਕਰਕੇ ਉਹਨਾਂ ਦੇ। ਪੈਰਾਂ ਨੂੰ ਗਰਮਾਇਸ਼ ਹੈ ਜਿਹੜੀ ਉਹ ਬਹੁਤ ਲੱਗਦੀ ਹੈਗੀ।
ਹਾਂਜੀ ਹਾਂ ਕਈ ਵਾਰੀ ਪੈਰਾਂ ਦੇ ਵਿੱਚ। ਜ਼ਖਮ ਵੀ ਹੋ ਜਾਂਦੇ ਨੇ ਜੀ ਗਰਮ ਪਾਣੀ ਦੇ ਨਾਲ।
ਅੱਛਾ ਜੀ।
ਹਾਂਜੀ ਅਤੇ ਉਂਗਲਾਂ ਦੇ ਵਿੱਚੋਂ ਸਾੰਨੂ ਹੁੰਦੇ ਨੇ ਜਿਹੜੇ। ਆਪੇ ਗਲ ਵੀ ਜਾਂਦੇ ਹੈਗੇ।
ਹਾਂਜੀ ਹਾਂ ਇਹ ਬਹੁਤ ਦਿੱਕਤ ਆਉਂਦੀ ਹੈਗੀ ਪਾਣੀ ਦੇ ਨਾਲ ਮਿੱਟੀ ਦੇ ਨਾਲ।
ਅਤੇ ਨੰਢੇ ਪਾਣੀ ਦੇ ਵਿੱਚ ਰਹਿੰਦੇ ਆ ਸਾਰਾ ਦਿਨ।
ਹਾਂਜੀ ਹਾਂ।
ਤਾਂ ਕਰਕੇ ਦਿੱਕਤ ਆਉਂਦੀ ਹੈ ਜੀ ਇਹ।
ਹਾਂਜੀ ਹਾਂ ਇਹ ਤਾਂ ਸਹੀ ਗੱਲ ਹੈ ਜੀ।
ਹਾਂਜੀ।
ਤੁਸੀਂ ਵੀ ਜੀਰੀ ਲਗਾ ਰਹੇ ਹੋਗੇ। ਹਲੇ।
ਅਸੀਂ ਆਪ ਜੀ।
ਹਾਂਜੀ ਹਾਂ ਜਾਂ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਲਗਾਉਂਦਾ ਹੋਣਾ।
ਜੀਰੀ ਲਗਾਉਂਦੇ ਤਾਂ ਹੈਗੇ ਖੇਤੀ ਤਾਂ ਕਰਦੇ ਹਾਂ ਜੀ ਪਰ ਅਸੀਂ ਆਪ। ਆਪਾਂ ਵੀਆਂ ਤੋਂ ਲਗਾਉਂਦੇ ਹਾਂ
ਅੱਛਾ ਜੀ ਅੱਛਾ-ਅੱਛਾ ਜੀ ਅੱਛਾ। ਅੱਛਾ ਅੱਛਾ ਉਹ ਜਲਦੀ ਲਾ ਦਿੰਦੇ ਨੇ ਜੀ।
ਹਾਂਜੀ ਹਾਂ।
ਅੱਛਾ ਜੀ ਅੱਛਾ।
ਹਾਂਜੀ ਉਹ ਲਾਉਂਦੇ ਵਧੀਆ ਨੇ ਜੀ ਨਾਲੇ ਤਾਂ।
ਹਾਂਜੀ ਹਾਂ।
ਵੀ ਕਹਿ ਦਿੰਦੇ ਨੇ ਵੀ ਬਈਆਂ ਦੀ ਲਾਈ ਚ ਵੀ ਵੇਦ ਨੀ ਪੈਂਦਾ ਜੀ।
ਅੱਛਾ ਜੀ ਅੱਛਾ।
ੱਟ ਪੈਂਦਾ
ਹਾਂਜੀ ਕਿਉਂਕਿ ਨਾ ਜੀਰੀ ਦੀਆਂ ਅਲੱਗ-ਅਲੱਗ। ਵਰਾਇਟੀਆਂ ਨੇ ਜਿਹੜੀਆਂ ਉਹ ਹੁੰਦੀਆਂ ਨੇ ਦੇਖੋ ਹਨਾ।
ਹਾਂਜੀ ਹਾਂ।
ਕੋਈ ਕਿਸ ਸਮੇਂ ਲਾਉਂਦਾ ਕੋਈ ਕਿਸ ਸਮੇਂ ਲਾਉਂਦਾ।
ਹਾਂਜੀ ਉਸ ਹਿਸਾਬ ਨਾਲ ਆਪਣੇ ਬੱਚੇ ਬਹੁਤ ਪਿਆਰ ਕਰਦੇ ਹੈ।
ਹਾਂਜੀ ਹਾਂ।
ਕੋਈ ਦਸ ਦਿਨ ਪਹਿਲਾਂ ਹਾਂ ਵੀ ਕੋਈ ਦਸ ਦਿਨ। ਪਹਿਲਾਂ ਖੰਡਿਆਤੀ ਕੋਈ ਵੀਿ ਦਿਨ ਗਾਇਲੋ ਖੰਡਿਆਤੀ
ਹਾਂਜੀ ਹਾਂ।
ਉਹ ਆਏਂ ਖੰਡ ਛੇ, ਸੱਤ ਵਾਰੀ ਖੰਡੇਉਣੀ ਪੈਂਦੀ ਹੈ ਜੀ ਫੇਰ
ਹਾਂਜੀ ਹਾਂ ਕਿਉਂਕਿ ਫਿਰ ਅਲੱਗ ਅਲੱਗ ਬਰਾਇਟੀਆਂ ਹੁੰਦੀਆਂ ਨੇ, ਹਨਾ
ਹਾਂਜੀ ਹਾਂ
ਤਾਂ ਕਰਕੇ ਉਹ ਅਲੱਗ, ਅਲੱਗ ਟਾਈਮ ਦੇ ਹਿਸਾਬ ਨਾਲ ਲੱਗਦੀਆਂ ਨੇ ਸਾਰਾ ਕੁਛ ਉਹਨਾਂ ਨੂੰ ਦੇਖ ਖਣਾ ਪੈਂਦਾ ਹੈਗਾ
ਹਾਂਜੀ ਹਾਂ
ਫੇਰ ਤੁਸੀਂ ਲਾ ਲਓ ਵੀਓ ਤੇ ਅਲੱਗ, ਅਲੱਗ ਸਪਰੇ
ਹਾਂਜੀ ਹਾਂ
ਹੁੰਦੀ ਹੈਗੀ ਰੇ ਪਾਉਂਦੇ ਨੇ ਹੈਗੇ
ਹਾਂਜੀ ਹਾਂ
ਕਿ ਜਦੋਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਬਾਜ਼ਾਰ ਚ ਚੌਲ ਹੈ ਉਹ ਲੈ ਲੋ ਉਹ ਸਸਤਾ ਮਿਲ ਜਾਂਦਾ ਹੈਗਾ ਦੇਖੋ ਖੋ
ਹਾਂਜੀ ਹਾਂ
ਪਰ ਉਹ ਦੁਕਾਨਦਾਰ ਨੇ ਜਿਹੜੇ ਉਹ ਮਨ ਮਰਜ਼ੀ ਦਾ ਰੇਟ ਲਾਉਂਦੇ ਨੇ ਦੇਖੋ।
ਹਾਂਜੀ ਲਾਉਂਦੇ ਨੇ ਉਥ
ਉਹ ਇਹ ਨਹੀਂ ਦੇਖਦੇ ਕਿ ਇਹ ਤੇ ਕਿੰਨੀ ਜ਼ਿਆਦਾ ਮਿਹਨਤ ਹੈ ਜਿਹੜੀ ਹੁੰਦੀ ਹੈ।
ਹਾਂਜੀ ਇਹ ਤਾਂ ਹੈ।
ਕਿਉਂਕਿ ਜੀਰੀ ਲਾਉਣੀ ਬਹੁਤ ਔਖੀ ਹੈ ਤੇ ਕਹਿ ਦਿੰਦੇ ਹ ਵੀ ਆਪਾਂ ਜਿਵੇਂ ਕਿ ਪਕਾਉਣੀ ਵੀ ਬਹੁਤ ਔਖੀ
ਹਾਂਜੀ ਹਾਂ ਸਾਰਾ ਸਮਾਂ ਗਰਮੀ ਦੇ ਵਿੱਚ ਇ ਲੰਘ ਜਾਂਦਾ ਜੀ।
ਹਾਂਜੀ ਹਾਂ ਝੋਨੇ ਤੇ ਬਰੇ ਹਾਂ, ਸਪਰੇ ਹਾਂ। ਕੋਈ ਕਹਿ ਦਿੰਦਾ ਜਿੰਕ ਪਾਓ ਫਾਸਟ ਫੋਰਸ ਪਾਓ
ਹਾਂਜੀ ਹਾਂ
ਇਹ ਅਲੱਗ ਤੋਂ ਪਾਉਣੇ ਪੈਂਦੇ ਰਹਿਗੇ ਤੁਸੀਂ ਦੂਸਰਾਏ ਵੀ ਲਾ ਲਓ ਕਿ ਕਣਕ ਦੇ ਮੁਕਾਬਲੇ ਜੀਰੀ ਨੂੰ ਜਿਹੜੀ ਪਾਣੀ ਦੀ ਲੋੜ ਹੈ ਉਹ ਬਹੁਤ ਪੈਂਦੀ ਹੈ।
ਹਾਂਜੀ ਹਾਂ ਹੁਣ ਕਿਉਂ ਬਾਰਿਸ਼ ਨਹੀਂ ਹੋਈ ਜੀ ਹੁਣ ਪਾਣੀ ਦੀ ਬਹੁਤ ਦਿੱਕਤ ਆ ਰਹੀ
ਹਾਂਜੀ ਹਾਂ ਉੱਪਰੋਂ ਗਰਮੀ ਪੈ ਰਹੀ ਹੈ ਨਾ
ਹਾਂਜੀ ਹਾਂ
ਜਿਹਦੇ ਕਰਕੇ ਬਹੁਤ ਜ਼ਿਆਦਾ ਔਖਾ ਹੋ ਰਿਹਾ ਹੈਗਾ
ਹਾਂਜੀ ਹਾਂ ਹੁਣ ਬੱਚੇ ਦੱਸਦੇ ਆ ਆ ਕੇ ਵੀ ਪਾਣੀ ਦੀ ਮੰਮੀ ਬੜੀ ਦਿੱਕਤ ਆ ਰਹੀ ਹੈ। ਸਾਰੇ ਖੇਤਾਂ ਦੇ ਵਿੱਚ ਪਾਣੀ ਨੀ ਪੂਰਾ ਹੋ ਰਿਹਾ ਹੁਣ।
ਹਾਂਜੀ ਹਾਂ ਕਿਉਂਕਿ ਨਾ ਲਾਈਟ ਹੈ ਜਿਹੜੀ ਉਹ ਵੀ ਬਹੁਤ ਘੱਟ ਆ ਰਹੀ ਹੈ।
ਹ ਹਾਂ ਫਿਰ ਗਰਮੀ ਜ਼ਿਆਦਾ ਪੈ ਰਹੀ ਹੈ ਨਾ ਜੀ ਤਾਂ ਕਰਕੇ ਤਾਰਾਂ ਵੀ ਗਰਮ ਹੋ ਜਾਂਦੀਆਂ ਨੇ
ਹਾਂਜੀ, ਹਾਂਜੀ, ਹਾਂ
ਕੱਟ ਮਾਰਦੇ ਨੇ ਨਾ
ਅੱਛਾ ਜੀ, ਅੱਛਾ। ਨਾਲੇ ਦੂਸਰਾ ਇਹ ਵੀ ਹੈ ਕਿ ਜੀਰੀ ਨੂੰ ਤਾਂ ਹਰ ਟਾਈਮ ਪਾਣੀ ਦੀ ਲੋੜ ਰਹਿਣ ਹੀ ਰਹਿੰਦੀ
ਅਹਾਂ ਜੀ ਹਾਂ ਇਹ ਧੁੱਪ ਦੇ ਕਾਰਨ ਜੀ ਇਹ ਥੋੜ੍ਹਾ, ਥੋੜ੍ਹਾ ਪਾਣੀ ਪਾਉਣੀ ਐ ਪੈਂਦਾ ਸਾਰੀ ਜੀਰੀ ਦੇ ਵਿੱਚ
ਹਾਂਜੀ ਹਾਂ ਤੁਸੀਂ ਲਾ ਲਓ ਵੀ ਆਪਾਂ ਨੂੰ ਰੋਜ਼ ਈ ਉਹਨੂੰ ਪਾਣੀ ਦੇਣਾ ਪੈਂਦਾ।
ਹਾਂਜੀ ਵੀ ਜਿਹੜਾ ਪਹਿਲਾਂ ਪਾਣੀ ਖੜਾ ਹੁੰਦਾ ਜੀ ਘੱਟ ਹੁੰਦਾ ਜੀ ਜਿਰੇ ਦੇ ਵਿੱਚ ਤੇ ਦੇ ਵਿੱਚ ਉਹ ਗਰਮ ਹੋ ਜਾਂਦਾ ਐ ਗਰਮ ਹੋਣ ਦੇ ਨਾਲ ਆਪਣੇ ਫੇਡੇ ਮਰਨੇ ਸ਼ੁਰੂ ਹੋ ਜਾਂਦੇ ਨੇ।
ਅੱਛਾ ਜੀ, ਅੱਛਾ।
ਵੀ ਇਹ ਰੋਜ਼ ਦੀ ਰੋਜ਼ ਪਾਣੀ ਭਾਲਦੀ ਐ ਜੀ ਜੀਰੀ ਤਾਂ ਆਪਣੀ।
ਹਾਂਜੀ, ਹਾਂ ਰੋਜ਼ ਜੀ।
ਹਾਂਜੀ।
ਇਹ ਤਾਂ ਹੈ।
ਕਿਓ ਜੇ ਰੋਜ਼ ਨੀ ਪੈਂਦਾ ਜੀ ਤਾਂ ਵੀ ਆਪਾਂ ਇੱਕ ਦਿਨ ਛੱਡ ਕੇ ਵੀ ਪਾ ਸਕਦੇ ਆ।
ਹਾਂਜੀ ਹਾਂ, ਪਰ ਐਂ ਵੀ ਜੇ ਜੀਰੀ ਦੇ ਵਿੱਚ ਪਾਣੀ ਘੱਟ ਹੋਊਗਾ ਤਾਂ ਉਹ ਚ ਚੰਗੇ ਤਰੀਕੇ ਨਾਲ ਨੀ ਚੱਲ ਸਕਦੇ।
ਹਾਂਜੀ, ਹਾਂ।
ਵੀ ਤੁਸੀਂ ਲਾਲੋ ਘੱਟੋ ਘੱਟ ਇਹ ਕਹਿ ਦਿੰਦੇ ਨੇ ਕਿ ਦੋ ਤਿੰਨ ਮਹੀਨੇ ਜਿਰੀ ਪ ਪਕਣ ਦੇ ਵਿੱਚ ਲੈਂਦੀ ਐ।
ਹਾਂਜੀ, ਹਾਂ।
ਸ਼ੁਰੂਆਤੀ ਦੇ ਵਿੱਚ ਤਾਂ ਵੀ ਲਾ ਲੋ ਉਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਐ, ਫੇਰ ਚਲੋ ਹੌਲੀ-ਹੌਲੀ ਘੱਟ ਹੁੰਦਾ ਜਾਂਦਾ ਦੇਖੋ।
ਹਾਂਜੀ ਹਾਂ, ਅੱਗੇ ਤਾਂ ਜੀ ਬਾਰਸ ਵੀ ਸ਼ੁਰੂ ਹੋ ਜਾਂਦੀ ਐ ਪੈਣੀ।
ਹਾਂਜੀ ਹਾਂ, ਵੀ ਇਹ
ਤੇ ਹੁਣ ਜਿਆਦਾ ਦਿੱਕਤ ਆ ਰੀ ਐ ਜੀ।
ਹਾਂਜੀ ਹਾਂ, ਜੀਰੀ ਦਾ ਸੀਜ਼ਨ ਐ ਮਤਲਬ ਕਿ ਲਾਉਣ ਦਾ, ਵਢਣ ਦਾ ਇਹ ਬਹੁਤ ਜ਼ਿਆਦਾ ਟਾਈਮ ਪੀਰੀਅਡ ਐ।
ਹਾਂਜੀ, ਹਾਂਜੀ ਹਾਂ।
ਇਹਦੇ ਵਿੱਚ ਕੀ ਲੋਕਾਂ ਨੂੰ ਇੱਕ ਸਕਿੰਟ ਦੀ ਆਪਾਂ ਜਿਵੇਂ ਕਹਿ ਦਿੰਨੇ ਆ ਵੀ ਬੇਲ ਨਈ ਹੁੰਦੀ।
ਨਹੀਂ ਹੁੰਦੀ ਜੀ ਖਾਣਾ ਵੀ ਬੇ ਟੈਮਾ ਮਿਲਦਾ ਜੀ।
ਹਾਂਜੀ ਹਾਂ, ਬਿਲਕੁਲ ਜੀ ਕਿਉਂਕਿ ਇਹਨੂੰ ਵਢਣ ਦੇ ਟਾਈਮ ਵੀ ਬਹੁਤ ਦਿੱਕਤ ਆਉਂਦੀ ਐ, ਕਹਿੰਦੇ ਅੱਜ ਕੱਲ੍ਹ ਵੀ ਜਿਹੜਾ
ਇੱਧਰ ਦੇਖਿਆ ਜਾਂਦਾ ਹੈਗਾ।
ਹਾਂਜੀ, ਹਾਂ।
ਬੇਚਣ ਦੇ ਟਾਈਮ ਤੇ, ਉਹਨਾਂ ਦਾ ਇੱਕ ਸਰਕਾਰ ਦਾ ਲਾ ਲਓ ਵੀ ਨਿਸ਼ਚਿਤ ਕੀ ਤਾ ਹੁੰਦਾ ਵੀ ਜੇ ਇੰਨਾ ਮੋਸਚਰ ਐ, ਤਾਂ ਆਪਾਂ ਨਈ ਲੈਣੀ।
ਹਾਂਜੀ, ਹਾਂ।
ਤੇ ਵੀ ਕਿਸਾਨਾਂ ਨੂੰ ਉੱਥੇ ਬਹੁਤ ਟਾਈਮ ਐ ਜਿਹੜਾ, ਅ ਮੰਡੀਆਂ ਦੇ ਵਿੱਚ ਰਹਿਣਾ ਪੈਂਦਾ ਐ ਗਾ।
ਹਾਂਜੀ ਬਾਲੇ ਤਾਂ ਦਸ-ਦਸ ਦਿਨ ਬੈਠੇ ਰਹਿੰਦੇ ਆ ਵਿਚਾਰੇ।
ਹਾਂਜੀ, ਹਾਂ।
ਜਿਹੜੇ ਰਿਹਾਸ ਨਾਲ ਵੱਢ ਲੈਂਦੇ ਆ ਥੋੜ੍ਹੀ ਜੀ,
ਹਾਂਜੀ, ਹਾਂ।
ਉਹ ਤਾਂ ਜੀ ਫੇਰ ਥੱਲ ਪਥੱਲੇ ਕਰੀ ਜਾਦੇ ਆ ਉਹਨੂੰ, ਜਿੰਨਾ ਚਿਰ ਸੁੱਕਦੀ ਨੀ।
ਹਾਂਜੀ, ਹਾਂਜੀ ਬਿਲਕੁਲ ਜੀ।
ਜੀ ਉਦੋਂ ਕਾਹਲੀ ਹੁੰਦੀ ਐ ਜੀ ਕਈ ਵਾਰੀ
ਹਾਂਜੀ ਹਾਂ।
ਆ ਜੇ ਇਹਨਾਂ ਨੇ, ਇਹਨੇ ਵੱਢ ਲਏ, ਮੈਂ ਵੀ ਵੱਢ ਲਵਾਂ।
ਹਾਂਜੀ-ਹਾਂਜੀ।
ਪਰ ਡਿੱਕਤ ਤਾਂ ਬਹੁਤ ਆਉਂਦੀ ਐ ਜੀ ਫੇਰ।
ਹਾਂਜੀ ਹਾਂ।
ਦੂਸਰਾ ਇਹ ਵੀ ਐ ਕਿ ਜਦੋਂ ਆਪਾਂ ਜੀਰੀ ਘਰ ਬੀਜ ਦਿਆਂਗੇ, ਤਾਂ ਆਪਾਂ ਉਹ ਜੀਰੀ ਰੱਖ ਕਿ ਆਪਣੇ ਘਰ ਦੇ ਚੌਲ ਨੇ, ਓ ਤਿਆਰ ਕਰਵਾ ਸਕਦੇ ਆ ਵਧੀਆ।
ਹਾਂਜੀ ਹਾਂ, ਆਪਾਂ ਕਰਾਉਂਨੇ ਆ ਜੀ।
ਫੇਰ ਘਰ ਦੇ ਚੌਲ ਨੇ ਜਿਹੜੇ ਨਾਲੇ ਤਾਂ ਖਾਣ ਦੇ ਵਿੱਚ ਸਵਾਦ ਬਣਦੇ ਨੇ ਕਰਨ ਦੇ ਵਿੱਚ ਵੀ ਬਹੁਤ ਵਧੀਆ ਬਣਦੇ ਨੇ।
ਹਾਂਜੀ ਹਾਂ।
ਜਿਹੜੇ ਆਪਾਂ ਦੁਕਾਨ ਤੋਂ ਖਰੀਦ ਦੇ ਆ, ਉਹਨਾਂ ਦੇ ਪਤਾ ਨੀ ਆਪਾਂ ਨੂੰ ਵੀ ਕੋਈ ਕੈਮੀਕਲ ਵਗੈਰਾ ਵੀ ਲੱਗਿਆ ਹੋਇਆ ਹੋਵੇ।
ਇਹ ਤਾਂ ਕੀ ਪਤਾ ਜੀ ਕੀ ਪਾਉਂਦੇ ਹੋਣ ਉਹ?
ਹਾਂਜੀ ਹਾਂ। ਵੀ ਚਲੋ ਇਹ ਖੇਤੀ ਕਰਨ ਤੇ ਮਿਹਨਤ, ਪਾਣੀ ਬਹੁਤ ਲੱਗਦਾ ਐ ਗੈ, ਪਰ ਇੱਕ ਕਹਿ ਵੀ ਪੰਜਾਬ ਦੇ ਲੋਕ ਨੇ ਜਿਹੜੇ ਭਾਰਤ ਦੇ ਲਾ ਲਓ ਵੀ ਉਹ ਖੇਤੀ ਕਰ ਰਹੇ ਨੇ ਗੇ ਜੀਰੀ ਦੀ ਵੀ
ਹਾਂਜੀ।
ਜਿਹਦੇ ਨਾਲ ਕਿ ਉਹਨਾਂ ਨੂੰ ਚਲੋ ਮੁਨਾਫ਼ਾ ਵੀ ਵਧੀਆ ਮਿਲ ਰਿਹਾ, ਉਹਨਾਂ ਦੀ ਮਿਹਨਤ ਦੇ ਨਾਲ-ਨਾਲ।
ਹਾਂਜੀ ਹਾਂ।
ਵੀ ਐਂ ਜੀ ਸਰਕਾਰ ਮਤਲਬ ਕੇ ਹੋਰ ਫਸਲਾਂ ਜਿਵੇਂ ਕਿ ਮੱਕੀ, ਬਾਜਰਾ, ਜਵਾਰ ਇਹਨਾਂ ਚੀਜ਼ਾਂ ਤੇ ਕੋਈ ਦੇਵੇ, ਵਧੀਆ ਰੇਟ ਦੇਵੇ ਇਹਨਾਂ ਦਾ
ਹਾਂਜੀ ਹਾਂ, ਇਹਨਾਂ ਨੂੰ ਕੋਈ ਬੀਜਦਾ ਨੀ ਨਾ ਜੀ।
ਹਾਂਜੀ ਹਾਂ, ਜੇ ਸਰਕਾਰ ਵੀ ਮਤਲਬ ਕਿ ਇਹਨਾਂ ਦਾ ਮੁੱਲ ਦੇਊਗੀ ਤਾਂ ਲੋਕ ਆਪੀ ਬੀਜਣਗੇ
ਹਾਂਜੀ, ਇਹਦਾ ਕੋਈ ਮੁੱਲ ਨੀ ਦਿੰਦੇ ਜੀ ਜੇਰੀ ਤੋਂ ਬਿਨਾਂ
ਹਾਂਜੀ ਵੀ ਨਾਲੇ ਜਿਹੜਾ ਆਪਣੇ ਪਾਣੀ ਦੀ ਕਿੱਲਤ ਐ ਓ
ਹਾਂ, ਹਾਂਜੀ ਹਾਂ।
ਲੋਕਾਂ ਨੂੰ ਕੋਈ ਵੀ ਮੁਸ਼ਕਿਲ ਐ, ਜਿਹੜਾ ਉਹਦਾ ਸਾਹਮਣਾ ਨੀ ਕਰਨਾ ਪੈਂਦਾ ਕਿਉਂਕਿ ਉਹ ਖੇਤੀ ਤੀ ਐ ਚਲੋ ਥੋੜੀ ਜਲਦੀ ਵੀ ਹੋ ਜਾਂਦੀ ਐ ਦੇਖੋ
ਹਾਂਜੀ ਹਾਂ।
ਹਾਂਜੀ, ਚਲੋ ਠੀਕ ਐ ਜੀ, ਧੰਨਵਾਦ।
ਠੀਕ ਐ ਜੀ। ਓਕੇ ਜੀ।
ਓਕੇ।